ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ, ਠੀਕ ਹੋ ਤੁਸੀਂ?
ਹਾਂਜੀ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਏਸ ਵੇਲੇ ਕਿੱਦਾਂ ਯਾਦ ਕਰ ਲਿਆ?
ਬਸ ਜੀ, ਥੋੜਾ ਗਰਮੀ ਹੋਈ ਦੀ ਸੀ। ਅੱਜ ਨੀਂਦਰ ਨੀ ਆਈ। ਸੀ ਮੈਂ ਕਿਆ, ਚਲੋ ਤੁਹਾਨੂੰ ਫੋਨ ਕਰ ਲਾ ਮੈਂ। ਬਸ ਥੋੜਾ ਮੇਰੇ ਹਸਬੈਂਡ ਵੀ ਬਿਮਾਰ ਹੋ ਗਏ। ਗਏ ਸੀ। ਅੱਜ ਗਰਮੀ ਕਾਰਨ ਉਨਾਂ ਨੂੰ
ਸੋ, ਨੀ ਸੀ ਰਈ ਮੈਂ ਅੱਛਾ। ਗਰਮੀ ਭੈਣ ਜੀ ਪੈਂਦੀ ਬਹੁਤ ਪਈ ਐ।
ਹਾਂਜੀ, ਗਰਮੀ ਬਹੁਤ ਪੈ ਰੀ ਏ।
ਹਾਂਜੀ, ਹਾਂਜੀ ਫੇਰ ਕੀ ਕੀਤਾ ਅੱਜ।
ਉਨਾਂ ਨੂੰ ਤਾਂ ਜੀ ਵੀਕਨੈਸ ਹੋ ਗਈ ਸੀ। ਵੀਕਨੈਸ ਹੋ ਗਈ ਸੀ। ਜੀ ਬੋਤ ਪਹਲੇ ਤੇ ਅਸੀਂ ਉਨਾਂ ਨੂੰ। ਪਹਲੇ ਤੇ ਅਸੀਂ ਉਨਾਂ ਨੂੰ। ਗਲੂਕੋਜ ਵਗੈਰਾ ਦਿੱਤਾ ਥੋੜਾ ਨਹੀਂ ਫਰਕ ਪਿਆ। ਫੇਰ ਅਸੀਂ ਅੱਜ ਹੋਸਪਿਟਲ ਐਡਮਿਟ ਕਰਾ ਕੇ ਗਲੂਕੋਸ ਚੜਵਾ ਕੇ ਆਏ ਆਂ। ਡਾਕਟਰ ਵੀ ਕਹਿ ਰੇ ਨੇ ਬਈ ਬਾਰ ਨਾ ਨਿਕਲੋ। ਏਨੀ ਗਰਮੀ ਪੈ ਰੀ ਏ।
ਅੱਛਾ -ਅੱਛ ਗਰਮੀ ਭੈਜੀ ਪੈ ਈ ਬਹੁਤ ਰਈ ਏ। ਮੈਂ ਤੇ ਆਪਣੇ ਗੇਟ 'ਚੋ ਵੀ ਬਾਰ। ਨਈ ਨਿਕਲ ਨਿਕਲਦੀ। ਤੁਸੀ ਕੀ ਕੇਂਦੇ ਪਤਾ ਨੀ ਕਿੱਦਾਂ ਦੇ ਨੇ ਲੋਕੀ। ਕਹਿੰਦੀ ਬਾਹਰ ਈ ਨੀ। ਚਲ ਦੇ ਨਾਲ ਵੀ ਕੋਈ ਚੱਕਲ ਨੀ ਕਿਤੇ ਹੈਗੇ ਨੇ ਕਿਤੇ ਨਈ
ਹਾਂਜੀ -ਹਾਂਜੀ ਬਿਲਕੁਲ ਜੀ ਹਵਾ ਈ ਨੀ ਚੱਲ ਰਹੀ।
ਹਾਂਜੀ।
ਹਾਂਜੀ ਬਿਲਕੁਲ ਹਵਾ ਨੀ ਚੱਲ ਰਹੀ। ਗੁੰਮ ਹੋਇਆ ਦਾ ਕੋਈ ਹਵਾ ਚੱਲੇ। ਏਨੀ ਪ ਏਨੇ ਕੇ ਅਗਰ ਪੇੜ ਵੀ ਲਗਾਵਾਂਗੇ ਅਗਰ ਹਵਾ ਨੀ ਚੱਲੇਗੀ। ਸਾਨੂੰ ਠੰਡੀ ਹਵਾ ਫਰੈਸ਼ ਹਵਾ ਨੀ ਮਿਲੇਗੀ ਬਿਮਾਰ ਈ ਪੈਣਾ। ਇੱਕ ਪ ਪੋਲਿਊਸ਼ਨ ਏਨਾ ਵੱਧ ਗਿਆ ਕੋਈ ਕਹਿਣ ਦੀ ਹੱਦ ਨੀ। ਰਾਤ ਨੂੰ ਵੀ ਪੋਲਿਸ਼ਨ ਵਾਈਕਲਸ ਚੱਲ ਰਏ ਨੇ ਓਦੇ ਕਾਰਨ।
ਆਪਣੇ ਘਰ ਦੇ ਆਲੇ ਦੁਆਲੇ ਪੇੜ ਪੌਦੇ ਮੈਂ ਤੇ। ਏਦੇ ਪਾਪਾ ਨੂੰ ਵੀ ਕਹਿੰਦੀ ਆ ਕਹਿੰਦੇ ਤੂੰ ਲਗਾ ਲੈ। ਮੈਂ ਕਵਾਂਗੀ ਮੈਂ ਇਹ ਵਾਲਾ ਪੇੜ। ਪੌਦਾ ਲਗਾਣਾ ਚਾਹੁੰਦੀ ਆਂ। ਏ ਕਹਿੰਦੇ ਕੋਈ ਗੱਲ ਨੀ ਤੂੰ ਲਗਾ ਲੈ। ਤੇ ਜੇ ਮੈਂ ਗੇਂਦੇ ਦੇ ਫੁੱਲ ਲਗਾਏ ਸੀ। ਆਪਣੇ ਸਾਡੇ ਘਰ ਪਾਠ ਹੋਇਆ ਸੀ। ਤੋਂ ਬਾਬਾ ਜੀ ਦੇ ਅੱਗੇ ਹਾਰ ਜੜੇ ਚੜ੍ਹਾਏ ਸੀ। ਤ ਬਾਬਾ ਜੀ ਕਪੀਣੀ ਦੇ ਵਿੱਚ ਰੱਖ ਗਏ ਸੀ ਤਾਂ ਇੱਕ ਦਿਨ ਬਾਅਦ ਦੇਖਿਆ ਮੈਂ ਤੇ ਮੈਂ ਕਿਹਾ ਤੇ ਮੈਂ ਦੇਖਿਆ ਤੇ ਉਹਨਾਂ ਚੋਂ ਹਲਕੀ ਹਲਕੀ ਸੀਨਾਂ ਸਮੈੱਲ ਵੀ ਆਉਣ ਲੱਗ ਗਈ ਸੀ ਪਰ ਮੈਂ ਕਿਹਾ ਨਹੀਂ ਇਹ ਬਾਬਾ ਜੀ ਦੇ ਅੱਗੇ ਚੜ੍ਹਾਹੇ ਹੋਏ ਨੇ ਤੇ ਮੈਂ ਇਹਨਾਂ ਨੂੰ ਵੀ ਇਹਨਾਂ ਦੀ ਜਿੱਦ ਵੀ ਨਹੀਂ ਕਰਨੀ ਮੈਂ ਕਿ। ਕੀਤਾ ਕਿ ਮੇਰੇ ਘਰ ਦੇ ਅਗੇ। ਥੋੜ੍ਹੀ ਜਿਹੀ ਜਗ੍ਹਾ ਕੱਚੀ ਰੱਖੀ ਸੀ। ਮੈਂ ਉੱਥੇ ਦੋ ਚਾਰ ਇੱਟਾਂ ਲਾ ਕੇ ਮਿੱਟੀ ਖੋਦ ਕੇ ਉਹ ਜਿਹੜੇ ਸੀ ਨਾ। ਸਾਰੇ ਫੁੱਲ ਜਿਹੜੇ ਮੈਂ ਉਹਨਾਂ ਦੇ ਵਿੱਚ ਸੁੱਟ ਤੇ ਮੈਂ। ਕਿਹਾ ਜੇ ਬਾਬਾ ਜੀ ਦੀ ਰਜਾ ਹੋਏਗੀ ਤੇ ਆਪਣੇ ਆਪ ਹਰੇ ਭਰੇ ਹੋ ਜਾਣਗੇ। ਤਾਂ ਕੁਛ ਦਿਨਾਂ ਬਾਅਦ ਉਹ। ਕਿੰਨੇ ਕਿੰਨੇ ਵੱਡੇ ਹੋ ਗਏ ਪੌਦੇ ਮਤਲਬ ਕਿ ਫਿਰ ਮੈਨੂੰ ਬਹੁਤ। ਹੁ ਵਧੀਆ ਲੱਗਿਆ ਕਿ ਖਿਲ ਗਏ ਨੇ ਆ ਹੁਣ ਇਹਨਾਂ ਦੇ ਉੱਤੇ ਫੁੱਲ ਵੀ ਆਉਣਗੇ ਫਿਰ ਇਹ। ਇੱਕ ਦਿਨ ਮੇਰੇ ਕੋਲ ਬੱਚਾ ਪੜ੍ਹਨ ਆਉਂਦਾ ਹੈ ਉਹਦੀ ਮੰਮੀ ਕਹਿੰਦੀ। ਅਸੀਂ ਉਹ ਲਗਾਈ ਸੀ ਘੀਆ ਤੋਰੀ ਬੋਲਦੇ ਨੇ ਜਿਹਨੂੰ ਘੀਆ ਤੋਰੀ।
ਹਾਂਜੀ ਹਾਂਜੀ।
ਹਾਂ ਤੇ ਕਹਿੰਦੇ ਉਹ ਲਗਾਈ ਆ ਉਹ ਮੈਨੂੰ ਕਹਿਣ ਲੱਗੇ ਗੀ ਮੈਂ ਛੋਟੀ ਛੋਟੀ ਲਗਾਈ ਹੋਈ ਹੈ ਤੇ ਮੈਂ ਫਿਰ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਤੁਸੀਂ ਕਿੱਦਾਂ ਲਗਾਈ ਹੈ ਤਾਂ ਉਹ ਕਹਿਣ ਲੱਗੇ ਜੀ ਤੁਸੀ ਨਾ ਘੀਆ ਤੋਰੀ ਹੈ ਬੀ ਲੈਣ ਕੇ ਨਾ ਉਹਨਾਂ ਨੂੰ ਰਾਤ ਨੂੰ ਪਾਣੀ ਵਿੱਚ ਡਬੋ ਕੋ ਲੈਣਾ ਅਤੇ ਫਿਰ ਜਿਹੜੀ ਉਹਨਾਂ ਦੀ ਨੌਕ ਵਾਲਾ ਪਾਸਾ ਨਾ ਉਹ ਧਰਤੀ ਚ ਗੱਡ ਦੇਣਾ ਹਾਂ ਮੈਂ ਕਿਹਾ ਚਲੋ ਮੇਰੇ ਕੋਲ ਬੀਜ ਤਾਂ ਨਹੀਂ ਹੈਗੇਗੇ ਪੰਜ ਸੱਤ ਬੀਜ ਤੁਹਾਡੇ ਕੋਲ ਹੈਗੇ ਆ ਤਾਂ ਤੁਸੀਂ ਮੈਨੂੰ ਬੀਜ ਦੇ ਦਿਉ ਜੇ ਉੱਗ ਜਾਣਗੇ ਤਾਂ ਮੈਂ ਫੇਿਰ ਦੁਬਾਰਾ ਮੰਗਵਾ ਵੀ ਲਵਾਂਗੀ ਬਾਜ਼ਾਰੋਂ ਇੱਕ ਵਾਰੀ ਟਰਾਈ ਕਰਕੇ ਦੇਖ ਦੇਖਦੀ ਹਾਂ ਕਿ ਮੈਨੂੰ ਲਗਾਉਣਾ ਬ ਬੀਜ ਤੋਂ ਪੌਦਾ ਬਣ ਜਾਏਗਾ ਮੈਂ ਦੇਖਦੀ ਹਾਂ ਤਾਂ ਉਹ ਨੇ ਮੈਨੂੰ ਪੰਜੇ ਸੱਤ ਪੌਦੇ ਦੇ ਬੀਜ ਫਿਰ ਮੈਂ ਉਹਨਾਂ ਨੂੰ ਰਾਤ ਨੂੰ ਭਿਓ ਕੇ ਰੱਖ ਲਿਆ ਸਵੇਰੇ ਮੈਂ ਉਹਨਾਂ ਨੂੰ ਦਿੱਤੇ ਮੈਂ ਆਪਣੇ ਫੁੱਲਾਂ ਵਾਲਾ ਪੌਦਾ ਲਗਾਇਆ ਸੀ ਉਸੇ ਹੀ ਜਗ੍ਹਾ 'ਤੇ ਮੈਂ ਥੋੜ੍ਹੀ ਦੇਰ 'ਚ ਉਹਨਾਂ ਨੂੰ ਜ਼ਮੀਨ ਦੇ ਵਿੱਚ ਨਾ ਮੈਂ ਕਰ ਦਿੱਤਾ ਤੇ ਅੱਜ ਥੋੜ੍ਹੇ ਦਿਨ ਹੀ ਹੋਇਆ ਤੇ ਮੈਨੂੰ ਉਹਨਾਂ ਕੋਈ ਨਾ ਪੱਤੇ ਦਿੱਤੇੇ ਤਾਂ ਮੈਂ ਸੋਚਿਆ ਪਤਾ ਨਹੀਂ ਸ਼ਾਇਦ ਮੇਰੇ ਪਹਿਲੇ ਦਿਮਾਗ ਵਿੱਚੋਂ ਨਿਕਲ ਗਿਆ ਮੈਂ ਤਾਂ ਸ਼ਾਇਦ ਅਸੀਂ ਪਪੀਤਾ ਖਾਧਾ ਸੀ ਤੇ ਉਹਦੇ ਬੀਜ ਮੈਂ ਸੁੱਟੇ ਸੀ ਪਰ ਫਿਰ ਮੈਂ ਜਦ ਦੇਖਿਆ ਨਾ ਉਹਨਾਂ ਦੇ ਸਾਹਮਣੇ ਆਂ ਦੀ ਤੋਰੀ ਦੇ ਪੱਤੇ ਵੀ ਆਂਦੇ ਫਿਰ ਉਹ ਕੱਲ ਆਏ ਆਪਣੇ ਮੁੰਡੇ ਨੂੰ ਦੇਖਣ ਤਾਂ ਮੈਂ ਉਹਨਾਂ ਨੂੰ ਵਿਖਾਇਆ ਕੀ ਇਹ ਦੇਖੋ ਪਿਆ ਅਤੇ ਉਹ ਕਹਿਣ ਲਗੇ ਕਿ ਹੈ ਤੋਰੀ ਦੇ ਪਤੇ ਨੇ
ਹਾਂਜੀ ਹਾਂਜੀ ਸਹੀ ਗੱਲ ਹੈ ਜੀ ਜਿੰਨੇ ਪੇੜ ਪੌਦੇ ਤੇ ਲਾਵਾਂਗੇ ਨਾ ਹੀ ਵਾਤਾਵਰਨ ਸਹੀ ਰਹੇਗਾ ਨਹੀਂ ਤੇ ਜੀ ਬਹੁਤ ਸ਼ਹਿਰਾਂ ਚ ਤੇ ਬਹੁਤ ਬੁਰਾ ਹਾਲ ਪੇੜ ਕੱਟ ਦੇ ਨੇ ਹੁਣ ਜਿਹੜੀ ਗ੍ਰੀਨਰੀ ਰਹਿ ਗਈ ਪਿੰਡਾਂ ਚ ਹੀ ਰਹਿ ਗਈ ਏ ਸ਼ਹਿਰਾਂ ਚ ਤੇ ਕੁਛ ਨੀ ਹੈ ਜੀ
ਹਾਂਜੀ ਹਾਂਜੀ ਸ਼ਹਿਰਾਂ ਹੈ, ਅਤੇ ਮਤਲਬ ਕਿ ਵੇਖੋ ਇੱਕ ਤਾਂ ਪਲਾਟ ਅਤੇ ਪਲਾਟ ਬਣਦੇ ਜਾਂਦੇ ਆ ਫਲੈਟ ਹੀ ਫਲੈਟ ਬਣਦੇ ਪਏ ਹੋੁਣ ਜਿਵੇਂ ਕਿ ਤੁਸੀਂ ਮੰਨ ਲਓ ਦਿੱਲੀ ਬਈ ਵਿੱਚ ਨਾ ਉਹੀ ਸ਼ਹਿਰਾਂ ਵਿੱਚ ਹੋਣ ਲੱਗ ਗਿਆ ਤਿੰਨ- ਤਿੰਨ ਮੰਜਲੀਆਂ ਦੁ ਮਕਾਨ ਥੱਲੇ ਦੁਕਾਨ ਨੇ ਉੱਥੇ ਮਕਾਨ ਨੇ ਥੱਲੇ ਫਿਸ ਨੇ ਉੱਥਤੇ ਮਕਾਨ ਬਣਾਏ ਦੇ ਲੋਕਾਂ ਨੇ ਬਹੁਤ ਜ਼ਿਆਦਾ ਉਰ ਤੋਂ ਫਿਰ ਪੋਲਊਸ਼ਨ ਇੰਨਾ ਸ਼ਹਿਰੀ ਲੋਕ ਜਹੜੇ ਨਾ ਬੱਚੇ ਬੱਚੇ ਵਹੀਕਲ ਹੈ
ਹਾਂਜੀ ਸਹੀ ਗੱਲ ਹੈ ਜੀ ਤਾਂਹੀ ਤੇ ਹਾਂਜੀ ਹਾਂਜੀ ਬੱਚਾ ਬੱਚਾ ਚਲਾ
ਮਤਲਬ ਜੇ ਤੁਸੀਂ ਬੱਚੇ ਨੂੰ ਅੱਜ ਦੇ ਬੱਚੇ ਨੂੰ ਜੇ ਕਹਿ ਦ ਨਾ ਬੇਟਾ ਸਾਈਕਲ ਤੇ ਚਲੇ ਜਾ ਤੇਰਾ ਪਾਪਾ ਸਾਈਕਲ ਤੇ ਜਾਂਦਾ ਤੂੰ ਵੀ ਚਲੇ ਜਾ ਤੇ ਉਹ ਕਹਿਣਗੇ ਮੰਮੀ ਅਸੀਂ ਜਾਂਦੇ ਹੀ ਨਹੀਂ ਅਸੀਂ ਕੰਮ ਹੀ ਨਹੀਂ ਕਰਦੇ
ਹਾਂ
ਮਤਲਬ ਤੁਸੀਂ ਓਨਲਾਈਨ ਮੰਗ ਲਓ ਤੁਸੀਂ ਫੋਨ ਤੇ, ਤੁਹਾਨੂੰ ਅਸੀਂ ਫੋਨ ਰਾਹੀਂ ਮੰਗਾਵਾ ਦਿੰਦੇ ਹਾਂ ਲੇਕਿਨ ਸਾਈਕਲ 'ਤੇ ਨਹੀਂ ਅਸੀਂ ਜਾਵਾਂਗੇ ‌।
ਹਾਂਜੀ, ਬੱਚਿਆਂ ਦੇ ਅੱਜ ਕੱਲ ਆ ਹੀ ਨੇ ਬਹੁਤ ਹੋ ਗਿਆ
ਏ ਬੁਜ਼ੁਰਗ ਜਾਂ ਸਾਡੇ ਆਦਮੀ ਲੋਕ ਵੀ ਮੇਰੇ ਅਤੇ ਹਸਬੈਂਡ ਵੀ ਹੀ ਸਾਈਕਲ ਦੇ ਉੱਤੇ ਹੀ ਕੰਮ 'ਤੇ ਜਾਂਦੇ ਨੇ
ਹਾਂਜੀ ਜੀ, ਸਾਈਕਲ ਤੇ ਜਾਣਨਾ ਸਰੀਰ ਵੀ ਸਾਡੇ ਬੋਡੀ ਚ ਐਕਸਰਸਾਈਜ਼ ਹੁੰਦੀ ਏ, ਮੂਮੈਂਟ ਹੁੰਦੀ ਜਿੰਨਾ ਅਸੀਂ ਸੋਚਦੇ ਹਾਂ ਕਿ ਸਾਨੂੰ ਟੈਕਨੋਲੋਜੀ ਟੈਕਨੋਲੋਜੀ ਸਾਨੂੰ ਸੁਵਿਧਾ ਦੇ ਰਹੀ ਹੈ ਲੇਕਿਨ ਉਹ ਸਾਨੂੰ ਸਾਡਾ ਟਾਈਮ ਤੇ ਬਚਾ ਰਹੀਏ ਲੇਕਿਨ ਸਾਡੇ ਸਰੀਰ ਨੂੰ ਕੋਈ ਫਾਇਦਾ ਪਤਾ ਨਹੀ ਹੈ ਉਹ ਨੁਕਸਾਨ ਹੋ ਰਿਹਾ ਬਹੁਤ ਅਸੀਂ ਸੋਚਦੇ ਹਾਂ ਅੱਜ- ਕੱਲ ਚਲੋ ਜੀ ਬਾਜ਼ਾਰ ਨਹੀ ਜਾਣਾ ਪਏਗਾ ਓਨਲਾਈਨ ਮੰਗਵਾ ਲੋ ਲੇਕਿਨ ਜੇ ਅਸੀਂ ਉਹੀ ਚੀਜ਼ ਬਾਜ਼ਾਰ ਚੱਲ ਕੇ ਲੈ ਕੇ ਆਈਏ ਸਾਨੂੰ ਥੋੜਾ ਤੁਰਿਆ ਵੀ ਜਾਏਗਾ ਥੋੜੀ ਬਾਹਰ ਹਵਾ ਵੀ ਮਿਲੇਗੀ, ਪਰ ਨਹੀਂ ਨਾ ਅਜ ਕਲ ਸੀ
ਹਾਂ ਐਨ ਜੀ ਦੇਖੋ ਮੈਨੂੰ ਤਾਂ ਤੁਰਨਾ ਵੀ ਬੜਾ ਵਧੀਆ ਲੱਗਦਾ ਜਿਵੇਂ ਮੈਂ ਤੁਰ ਕੇ ਕਹਿ ਦਾਂਗੀ ਚਲੋ ਆਪਾਂ ਤੁਰ ਕੇ ਜਾਂਦੇ ਹਾਂ ਉੱਥੋਂ ਤੱਕ ਨਾ ਤਾਂ ਜਿਹੜੀ ਮੇਰੀ ਵੱਡੀ ਜੇਠਾਣੀ ਨਾ ਉਹ ਕਹਿਗੀ ਨਹੀਂ ਵੀ ਉਟੋ ਕਰ ਲੈ ਈ ਰਿਕਸ਼ਾ ਕਰ ਲੈ ਆਪਾਂ ਕੋਲ ਤੁਰਿਆ ਨਹੀ ਜਾਂਦਾ ਤੇ ਮੈਂ ਉਹਨਾਂ ਨੂੰ ਇਹੀ ਕਹਿੰਨੀ ਅਗਰ ਅਸੀਂ ਤੁਰਾਂ ਫਿਰਾਂਗੇ ਤਾਂ ਸਾਡੇ ਸਰੀਰ ਨੂੰ ਕੋਈ ਬਿਮਾਰੀ ਵੀ ਨਹੀਂ ਲੱਗੇਗੀ
ਹਾਂਜੀ- ਹਾਂਜੀ ਬਿਲਕੁਲ ਜੀ ਪਰ ਉਹੀ ਹੈ ਨਾ ਲੋਕੀ ਅੱਜ ਕੱਲ੍ਹ ਸੋਚਦੇ ਨੇ
ਕਿਣੇ ਉਹ ਵੱਧਦਾ ਰਹੇਗਾ ਅਸੀਂ ਠੀਕ- ਠਾਕ ਰਹਾਂਗੇ ਪਰ ਨਹੀਂ ਉਹਨਾਂ ਦਾ ਤਾਂ ਮੰਨਦਾ ਹੀ ਨਹੀਂ ਸਰੀਰ ਉਹ ਤੇ ਉਹ ਖੁਦ ਵੀ ਆਟੋ ਕਰਨਗੇ ਨਾਲ ਫਿਰ ਸਾਨੂੰ ਵੀ ਆਟੋ 'ਚ ਹੀ ਜਾਣਾ ਪੈਂਦਾ
ਹਾਂਜੀ ਜੀ ਬਿਲਕੁਲ ਸਹੀ ਗੱਲ ਹੈ ਜੀ ਕਿਉਂਕਿ ਲੋਕ ਪਤਾ ਕੀ ਹਰ ਇਨਸਾਨ ਸੋਚਦਾ ਹੈ ਬਸ ਸਾਡਾ ਕੰਮ ਜਲਦੀ ਹੋਜੇ ਸਾਨੂੰ ਹੋਛੀ ਕੰਮ ਅਜ ਕਲ ਬਸ ਹਮ ਅਸੀਂ ਜਲਦੀ ਪਹੁੰਚ ਜਾਂਗੇ ਪਰ ਜੀ ਜਿੰਨੀ ਟੈਕਨੋਲੋਜੀ ਵਧ ਰਹੀ ਹੈ ਉਨੇ ਖ਼ਰਾਬ ਹੋ ਰਹੇ ਨੇ ਜੀ ਸਭ ਸਰੀਰ ਸ਼ਰੂਰ
ਹਾਂ ਹੁਣ ਇਹ ਦੇਖੋ ਅਸੀਂ ਆਪਣੀ ਮੰਮੀ ਘਰ ਹੁੰਦੇ ਸੀ ਨਾ ਤੇ ਦਾਲ ਨਾ ਪਤੀਲੀ ਮਤਲਬ ਪਿੱਤਲ ਦੇ ਭਾਂਡਿਆਂ ਦੇ ਵਿੱਚ ਨਾ ਉਹਨੂੰ ਪਿੱਤਲ ਦੇ ਭਾਂਡੇ ਨੂੰ ਕਲੀ ਕੀਤਾ ਹੁੰਦਾ ਸੀ ਤੇ ਪਤੀਲੀ ਦੇ ਵਿੱਚ ਦਾਲ ਬਣਾਉਣੀ ਕਰਨੀ ਦਾਲ ਦੇ ਉੱਤੇ ਨਾ ਮਤਲਬ ਕਿ ਨਮਕ ਤੇ ਹਲਦੀ ਪਾ ਲਿੰਦੇ ਸੀ ਝੱਗ ਜਿਹੀ ਆਉਂਦੀ ਹੁੰਦੀ ਸੀ ਉਹ ਝੱਗ ਨੂੰ ਸਾਰੀ ਉਤਾਰ ਦਿੰਦੇ ਸੀ
ਅੱਛਾ
ਅਤੇ ਹੁਣ ਕੀ ਇਹਦੀ ਕੁੱਕਰ ਵਿੱਚ ਦਾਲ ਬਣ ਰਹੀ ਹੈ ਉਹ ਝੱਗ ਵਿੱਚ ਹੀ ਘੁਲ ਗਈ
ਹਾਂਜੀ ਇਹੀ ਤੇ ਇਹੀ ਤੇ ਹੈ ਅੱਜ ਕੱਲ ਤੇ ਪੁਰਾਣੇ ਬਜ਼ੁਰਗਾਂ ਚ ਫ਼ਰਕ
ਨੰਜ਼ੂਰੀਆ ਸੀ ਚੀੜਾ ਹੋ ਗਿਆ ਜੀ, ਫਲਾਣੀ ਚੀਜ਼ ਹੋ ਗਈ ਹੈ, ਢੀਂਗਲੀ ਚੀਜ਼ ਹੋ ਗਈ ਕਦੀ- ਕਦੀ ਤਾਂ ਮੇਰਾ ਵੀ ਮਨ ਕਰਦਾ ਮੈਂ ਪਤੀਲੀ ਵਿੱਚ ਚੀਜ਼ ਬਣਾਵਾਂ
ਹਾਂਜੀ ਵੀ ਅੱਜ ਕੱਲ੍ਹ ਤਾਂ ਨਿੱਕੇ -ਨਿੱਕੇ ਬੱਚਿਆਂ ਨੂੰ ਜੀ ਕੋਈ ਹਰ ਬਿਮਾਰੀ। ਪੁਰਾਣੇ ਜ਼ਮਾਨੇ ਚ ਕਿੱਥੇ ਬਿਮਾਰੀਆਂ ਦੇ ਨਾਮ ਹੁੰਦੇ ਸੀ ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਨੂੰ
ਕੋੜੀ ਹੁੰ ਕੋੜੀ ਬਿਮਾਰੀ ਹੁੰਦੇ ਸੀ ਹੁਣ ਦੇ ਟਾਈਮ ਕਿਤੇ ਪਹਿਲਾਂ ਹੀ ਕਹਿਣਗੇ ਜੀ ਜੀ ਬੋਡੀ ਟੈਸਟ ਹੋਏਗਾ ਬੋਡੀ ਟੈਸਟ ਜਦੋਂ ਕਰਦੇ ਨੇ ਤੇ ਅਸੀਂ ਲੋਕ ਹੱਥ ਜੋੜਦੇ ਬਾਬਾ ਜੀ ਕੋਈ ਬਿਮਾਰੀ ਨਾ ਨਿਕਲੇ ਕੋਈ ਕੁਛ ਨਾ ਨਿਕਲੇ
ਤੇ ਬਿਲਕੁਲ ਸਹੀ ਗ ਪਹਿਲੇ ਤੇ ਕੋਈ ਕੋਈ ਹੁੰਦਾ ਸੀ ਜਿਹੜਾ ਹੋਸਪਿਟਲ ਵਿਖਾਉਣ ਜਾਂਦਾ ਸੀ ਹੁਣ ਤੇ ਅੱਜ ਕੱਲ੍ਹ ਸਭ ਆ ਹੋਰ ਐ ਉਹ ਹੋਰ
ਹੋਸਪਿਟਲ 'ਚ ਇੰਝ ਭੀੜ ਹੁੰਦੀ ਹੈ ਜਿਵੇਂ ਪਤਾ ਨਹੀਂ ਕੰਪੀਟੀਸ਼ਨ 'ਚ ਲੋਕ ਆਏ ਦੇ ਨੇ ਤੂੰ ਵੀ ਬਿਮਾਰ ਆ ਤੇ ਮੈਂ ਵੀ ਬਿਮਾਰ ਆ
ਹਾਂਜੀ ਹਾਂਜੀ
ਹਾਂ ਮਤਲਬ ਠੀਕ ਠਾਕ ਵੀ ਬੰਦਾ ਗਿਆ ਹੈ ਨਾ ਚਲੋ ਜੀ ਨੋਰਮਲ ਇੱਕ ਬੰਦਾ ਗਿਆ ਚਲੋ ਜੀ ਡਾਕਟਰ ਨੂੰ ਅਸੀਂ ਕਹਾਂਗੇ ਵੀ ਸਾਨੂੰ ਥੋੜ੍ਹੀ ਵੀਕਨੈਸ ਮਹਿਸੂਸ ਹੁੰਦੀ ਹੈ ਮੁੇ ਕੁਛ ਮਹਿਸੂਸ ਹੁੰਦਾ ਅਤੇ ਸਰਕਾਰੀ ਹੋਸਪਿਟਲ 'ਚ ਨੈਚੁਰਲੀ ਹੈ ਕਿ ਉਹ ਬੰਦਾ ਬਿਮਾਰ ਹੋ ਜਾਵੇਗਾ ਸਲਿੱਪ ਬਣਾਉਣ ਵਾਲੀ ਜਗ੍ਹਾ ਤੇਤੇ ਹੀ ਦੋ ਢਾਈ ਘੰਟੇ ਲੱਗ ਜਾਂਦੇ ਆ ਇਨੀ ਵੱਡੀ ਵੱਡੀ ਲਾਈਨਾਂ ਹੁੰਦੀਆਂ
ਹਾਂਜੀ ਹਾਂਜੀ
ਫੀ ਡਾਕਟਰ ਕੋਲ ਪਰਤੀੀ ਜਮ੍ਹਾਂ ਕਰਾਓ ਫਿਰ ਬੀ ਪੀ ਚੈੱਕ ਕਰਾਓ ਬਸ ਲਾਈ ਨਹੀਂ ਲਾਈਣਾ ਲਾਈ ਨਹੀਂ ਲਾਈਣਾ
ਹਾਂਜੀ ਜੀ ਚਲੋ ਚਲੋ ਮੈਂ ਕਰਾਂਗੀ ਫੇ ਤੁਹਾਨੂੰ ਫਰੀ ਹੋ ਕੇ ਨਾ
ਹਾਂਜੀ ਹਾਂਜੀ ਚਲੋ ਕੋਈ ਗੱਲ ਨੀ ਤੁਸੀਂ ਮੈਨੂੰ ਯਾਦ ਕੀਤਾ ਇਸ ਵੇਲੇ ਕੀਤਾ ਮੈਂ ਵੀ ਜਾਗਦੀ ਪਈ ਸੀ ਮੈਂ ਤਦ ਜਾਗਦੀ ਵੀਈ ਸੀ ਮੇਰਾ ਛੋਟੇ ਵਾਲਾ ਬੇਟਾ ਕਾਮਨ 'ਤੇ ਗਿਆ ਦਾ ਫਲੈਕਸ ਲਗਾਾਨ ਕਿਸੇ ਦੇ ਘਰ ਦੀ ਓਪਨਿੰਗ
ਅਛਾ ਚਲੋ ਠੀਕ ਹੈ ਜੀ ਸਤ ਸ੍ਰੀ ਅਕਾਲ ਹੈ ਜ
ਚ ਸਤਿ ਸ਼੍ਰੀ ਅਕਾਲ ਜੀ ਫਿਰ ਕਰੀਓ ਫ਼ੋਨ ਮੈਨੂੰ
ਹਾਂਜੀ ਹਾਂਜੀ
ਚਲੋ ਠੀਕ ਹੈ ਜੀ